ਹੈਲੋ
ਹੈਲੋ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
ਜੀ ਚੜਦੀ ਕਂਲਾ ਤੁਸੀ ਦੱਸੋ ਜੀ
ਹੈਲੋ
ਹੈਲੋ ਹੈਲੋ
ਹਾਂਜੀ ਆਵਾਜ਼ ਨਹੀਂ ਆਦੀ।
ਹਾਂਜੀ -ਹਾਂਜੀ ਮੈਨੂੰ ਆ ਰਹੀ ਹੈ ਕੀ ਕਰਦੇ ਹੋ ਤੁਸੀਂ?
ਹਾਂਜੀ ਹੋਰ ਕੀ ਕਰ ਰਹੇ ਸੀ?
ਬਸ ਵਿਹਲੇ ਸੀਗੇ ਮੈਂ ਕਿਹਾ ਪੁੱਛਿਆ ਜਰਾ ਫੋਨ ਕਰ ਲਈਏ। ਬੈਠਾ ਸੀ ਫਰੀ
ਹਾਂਜੀ ਨਾਸ਼ਤਾ ਕਰ ਲਿਆ?
ਹਾਂਜੀ- ਹਾਂਜੀ ਨਾਸ਼ਤਾ ਹੁਣੇ ਸਾਢੇ ਗਿਆਰਾਂ ਵਜੇ।
ਹਾਂਜੀ!
ਤੁ ਕਰ ਲਿਆ ਯ ਤੁਸੀਂ ਕਰ ਲਿਆ ਨਾਸ਼ਤਾ?
ਨਹੀਂ ਨਹੀਂ ਮੈਂ ਨਹੀਂ ਕਿਹਾ ਮੈਂ ਹੁਨੇ ਚਾਹ ਪੀਤੀ ਹੈ
ਠੀਕ ਹੈ ਜੀ ਠੀਕ ਹੈ ਜੀ
ਹਾਂਜੀ ਅੱਜ ਕੀ?
ਹੋਰ! ਅੱਜ ਦੇਖੋ ਜੋ ਬਣਿਆ ਹੈਗਾ ਘਰੇ ਉਹੀ ਛੱਕ ਲਾਂਗੇ। ਕੋਈ ਇੰਨਾ ਫਿਰ ਤੇ ਹੈ ਨੀ ਹੈ ਤੁਸੀਂ ਕੀ ਖਾਧਾ ਰੋਟੀ
ਹਾਂਜੀ ਮੈਂ ਹਜੇ ਕੁਛ ਨੀ ਖਾਧਾ ਮੈਂ ਹਜੇ ਨਾਸ਼ਤੇ ਦੀ ਤਿਆਰੀ ਕਰਨੀ ਏ। ਐ ਚਾਹ ਪੀਤੀ ਦੀ ਬਸ
ਠੀਕ ਹੈ ਜੀ- ਠੀਕ ਹੈ ਜੀ।
ਹਾਂਜੀ ਮੈਂ ਕਿਹਾ ਕੋਲ ਕਰ ਲ ਆ ਫੇਰ ਮੈ ਨਿਕਲ ਜੋਬ ਤੇ ਜਾਣਾ ਹੁੰਦਾ ਏ।
ਠੀਕ ਓਕੇ ਜੀ- ਓਕੇ ਜੀ।
ਹਾਂਜੀ ਮੈਂ ਮੀਸ਼ੋ ਕੰਪਨੀ 'ਚ ਜੋਬ ਕਰਨੀ ਆ ਮੇਰਾ ਮੀਸ਼ੋ ਕੰਪਨੀ 'ਚ ਕੰਮ ਹਾਂਜੀ।
ਠੀਕ ਹੈ ਜੀ- ਠੀਕ ਹੈ ਜੀ ਅਤੇ ਮੀਸ਼ੋ ਕੰਪਨੀ 'ਚ ਤੁਸੀਂ ਕਰਦੇ ਹੋ।
ਹਾਂਜੀ -ਹਾਂਜੀ
ਚਲੋ ਵਧੀਆ ਗੱਲ ਆ ਜੀ।
ਹਾਂਜੀ ਮੈਂ ਪੈਕਿੰਗ ਵਗੈਰਾ ਦੀ ਕਰਨੀ ਆ। ਪੈਕਿੰਗ ਵਗੈਰਾ ਹੋ ਗਈ ਸੇਲ ਵਗੈਰਾ ਅੱਗੇ ਕਰਦਾ।
ਠੀਕ ਹੈ ਜੀ- ਠੀਕ ਹੈ ਜੀ- ਠੀਕ ਹੈ ਹੋਰ ਵਧੀਆ ਚੱਲ ਰਹੀ ਜੋਬ
ਬਹੁਤ ਅੱਛੀ।
ਚਲੋ ਵਧੀਆ -ਵਧੀਆ ਮੈਂ ਵੀ ਬਸ ਆਪਣਾ ਘਰੇ ਥੋੜਾ ਜਿਹਾ ਬਿਜਨਸ ਹੈ ਆਪਣਾ ਛੋਟਾ ਜਿਹਾ ਹੀ ਭਾਂਡਿਆਂ ਦਾ ਜਿਹੜੇ ਰਸੋਈ 'ਚ ਬਰਤਨ ਮਿਲਦੇ ਨੇ।
ਹੂੰ ਬਹੁਤ ਨਾਈਸ ਏ ਕੰਮ ਏ ਤੇ ਬਹੁਤ ਅੱਛਾ ਕੰਮ ਏ।
ਜੀ ਜੀ ਮ ਹਾਂਜੀ ਬਸ ਆਪਣੀ ਆ ਲੇਬਰ ਲਾਈ ਦੀ ਆ ਥੋੜ੍ਹੀ ਜਿਹੀ ਉਹੀ ਕਰਦੀ ਏ ਤਿਆਰ
ਹਾਂਜੀ -ਹਾਂਜੀ ਕਿਹੜੇ ਬਣਾਦੇ ਸਟੀਲ ਜਾਂ ਪਿੱਤਲ ਦੇ ਜਾਂ ਕਾਂਸੀ ਦੇ
ਪਿੱਤਲ ਤੇ ਤਾਂਬੇ ਦੇ
ਤਾਂਬੇ ਦੇ ਸਭ ਤੋਂ ਬੈਸਟ ਤਾਂਬਾ ਐ।
ਹਾਂਜੀ
ਹਾਂਜੀ ਮੇਰੇ ਪਾਪਾ ਵੀ ਉਹੀ ਕੰਮ ਕਰਦੇ ਨੇ ਤਾਂਬੇ ਦੇ।
ਠੀਕ ਹੈ ਜੀ।
ਹਾਂਜੀ ਉਹ ਸ਼ੋਪਿੰਗ ਵਗੈਰਾ ਨਹੀਂ ਕਰਦੇ।
ਸ਼ੋਪਿੰਗ ਵਗੈਰਾ ਜੀ ਇਹ ਕਦੀ ਕਦਾਰ ਕਰ ਲਈ ਦੀ ਹੈ ਵੈਸੇ ਤਾਂ ਔਨਲਾਈਨ ਹੀ ਮੰਗਵਾ ਲਈਦਾ ਕਦੀ ਪਰੋ ਤੇ ਕਦੀ ਕਿਧਰੋਂ ਜਾਣਾ ਆਣਾ ਤੇ ਘੱਟ ਹੀ ਹੁੰਦਾ ਆ ਬਜ਼ਾਰ
ਹੂੰ ਓਨਲਾਈਨ ਕਿੱਦਾਂ ਲੱਗਦਾ ਤੁਹਾਨੂੰ ਸਮਾਨ ਮੰਗਵਾ ਕੇ
ਔਨਲਾਈਨ ਵਧੀਆ ਲੱਗਦਾ। ਜੇਕਰ ਵਧੀਆ ਸਮਾਨ ਹੈ ਤੇ ਬੜਾ ਵਧੀਆ ਵੀ ਲੱਗਦਾ ਆ। ਫਾਈਵ ਸਟਾਰ
ਹਾਂਜੀ -ਹਾਂਜੀ ਚਲੋ ਇਹ ਤਾਂ ਗੱਲ ਠੀਕ ਜ ਵਧੀਆ ਵੀ ਨਿਕਲਦਾ ਕੋਈ ਬੇਕਾਰ ਵੀ ਨਿਕਲਦਾ। ਉਹ ਤੇ ਗੱਲ ਬਿਲਕੁਲ ਸਹੀ ਹੈ। ਚਲੋ,
ਹਾਂਜੀ- ਹਾਂਜੀ।
ਹਾਂਜੀ। ਮੈਂ ਵੀ ਬਸ ਕੱਲ ਸ਼ੋਪਿੰਗ ਸ ਹਾਂਜੀ ਸ਼ੋਪਿੰਗ ਕਰਕੇ ਆਈ ਮੈਂ ਵੀ ਖੁਦ ਦੀ ਕੰਪਨੀ 'ਚੋਂ ਤੇ ਕੁਛ ਵਰਾਇਟੀ ਅੱਛੀ ਨਿਕਲਦੀ ਹੈ ਕੋਈ ਬੇਕਾਰ ਵੀ ਨਿਕਲ ਜਾਂਦੀ ਹੈ। ਬਸ ਕੱਪੜਾ ਸਹੀ ਨਹੀਂ ਨਿਕਲਦਾ।
ਠੀਕ ਹੈ ਜੀ ਤੇ ਤੁਹਾਨੂੰ ਤੇ ਆਪਣਾ ਐਕਸਪੀਰੀਅੰਸ ਤੁਹਾਨੂੰ ਆਪਣਾ ਸੋਰੀ ਡਿਸਕਾਊਂਟ ਮਿਲਦਾ ਹੋਣਾ ਆ ਮੀਸ਼ੋ ਤੋਂ
ਹਾਂਜੀ- ਹਾਂਜੀ
ਤੇ ਸਾਨੂੰ ਵੀ ਦਵਾਓ ਡਿਸਕਾਊਂਟ ਥੋੜ੍ਹਾ ਬਹੁਤਾ ਹਾਂਜੀ
ਹਾਂਜੀ। ਕਿਉਂਕਿ ਮੇਰੇ ਹਸਬੈਂਡ ਵੀ ਇਹੀ ਕੰਮ ਵਿਚ ਏ।
ਹੋਰ ਤੁਹਾਡੇ ਬੱਚੇ ਕੀ ਕਰਦੇ ਨੇ?
ਮੇਰੀ ਗੁੜੀ ਆਏ। ਪੰਜ ਸਾਲ ਦੀ ਉਹ ਪੜ੍ਹਾਈ ਵਧਿਆ। ਯੂਕੇ ਜੀ ਕਲਾਸ ਚ'
ਹੋਰ ਤੁਹਾਨੂੰ ਫਿਟਨੈਸ ਵਗੈਰਾ ਦਾ ਸ਼ੌਂਕ ਹੈ।
ਹਾਂਜੀ।
ਫਿਟਨੈਸ ਦਾ ਸ਼ੌਕ ਹੈ ਤੁਹਾਨੂੰ?
ਸ਼ੌਕ ਤੇ ਹੈਗਾ। ਬਸ ਥੋੜ੍ਹਾ ਟਾਈਮ ਨਿਕਾਲਣਾ ਪੈਂਦਾ ਹੈ। ਉਹ ਟਾਈਮ ਨਿਕਲਦਾ ਨਹੀਂ। ਕਿਉਂਕਿ ਅ ਮੈਂ ਸਵੇਰੇ ਚਲੀ ਜਾਂਦੀ ਹਾਂ ਸਕੂਲ ਵੀ ਪੜ੍ਹਾਂਦੀ ਹਾਂ। ਫਿਰ ਘਰੇ ਟਿਊਸ਼ਨ ਵੀ ਪੜ੍ਹਾਨਣੀ ਆ। ਫਿਰ ਮੀਸ਼ੋ ਕੰਪਨੀ ਦੇ ਨਾਲ ਵੀ ਅਟੈਚਮੈਂਟ ਆਪਣਾ ਬਜਨਸ। ਮੈਂ ਤਿੰਨੋ ਜੋਬਸ ਇੱਕੋ ਸਾਥ ਕਰਨੀ ਆ।
ਠੀਕ ਹੈ ਜੀ।
ਕਿਉਂਕਿ ਮੈਂ ਕਿਤੇ ਬੀ ਐਡ ਵਗੈਰਾ ਕੀਤੀ ਦੀ ਮੈਂ ਟੀਚਰ ਹਾਂ। ਮੈਥ ਜ ਟੀਚਰ ਆ ਮੈਂ।
ਠੀਕ ਹੈ ਜੀ, ਠੀਕ ਹੈ ਜੀ ਵਧੀਆ ਗੱਲ ਆ। ਹੋਣਾ
ਹਾਂਜੀ- ਹਾਂਜੀ। ਹਾਂਜੀ।
ਫੇਰ ਤੁਸੀਂ ਆਪਣੇ ਆਪਣੀ ਗੁੜੀਆਂ ਨੂੰ
ਸਾਰੀ।
ਠੀਕ ਹੈ ਜੀ,
ਹਾਂ,
ਫੇਰ ਤੁਸੀਂ ਆਪਣੇ ਕੀ ਕਹਿੰਦੇ ਗੁੜੀਆਂ ਨੂੰ ਆਪ ਹੀ ਪੜਉਂਦੇ ਹੋਣੇ।
ਮੈਂ ਗੁੜੀਆਂ ਨੂੰ ਆਪ ਹੀ ਪੜਣਾਉਦੀ ਹਾਂ।
ਅਤੇ ਠੀਕ ਆ।
ਹਾਂਜੀ। ਕਿਉਂਕਿ ਹੋਰ ਟਊਸ਼ਨ ਵਾਲੇ ਕੋਲ ਨ ਮੈਂ ਪਾਇਆ। ਕਿਉਂਕਿ ਗੁੜੀਆਂ ਪੜ੍ਹਦੀ ਹੀ ਨਹੀਂ ਹੈਗੀ।
ਜੀ, ਜੀ, ਜੀ।
ਨਹੀਂ ਬਣਦਾ ਬੱਚੇ ਦਾ ਫਿਰ ਉਸ ਹਿਸਾਬ ਨਾਲ ਬੇਸ ਬਣਾਉਣਾ ਪੈਂਦਾ ਮੈਨੂੰ।
ਹਾਂਜੀ- ਹਾਂਜੀ ਵਧੀਆ -ਵਧੀਆ ਹਡਲ ਹੋਏ ਨਾ।
ਹਾਂਜੀ। ਹੋਰ ਤੁਹਾਡੇ ਬੱਚੇ
ਨਹੀਂ ਜੀ, ਮੈਂ ਅਨਮੈਰੀਿਡ ਆ। ਗਈ ਹਜੇ ਉਹ ਕਿੱਰ ਹਾਂਜੀ।
ਅੱਛਾ- ਅੱਛਾ ਮੈਨੂੰ ਹੀ ਪਤਾ ਸੀ ਸੋਨ।
ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਸੇ ਨੂੰ ਕੀ ਪਤਾ ਇਧਰ ਅਣਜਾਣ ਹੁੰਦੀ।
ਹ ਹਾਂਜੀ- ਹਾਂਜੀ ਹੋਰ ਘਰ ਪਰਿਵਾਰ ਸਾਰੇ ਠੀਕ। ਮੰਮੀ -ਪਾਪਾ।
ਹਾਂਜੀ ਹਾਂਜੀ ਸੋ ਤੁਸੀਂ ਐਤਕ ਸਮਰ ਤੇ ਗਏ ਨੀ ਕਿੱਧਰ ਘੁੰਮਣ ਹੋਲੀਡੇ ਹੀ ਗੁੜਆ ਦੇ ਹੀ ਜਾਣਾ ਹੀ
ਮੈਂ ਆਈਦੀ ਆ ਆਪ ਬਾਹਰ ਆਈਦੇ ਆ ਰਾਜਸਥਾਨ ਆਏਦੇ ਆ। ਪਹਾੜੀ ਇਲਾਕੇ ਘੁੰਮਣ ਮੈਨੂੰ ਅੱਜ ਕਾਫੀ ਟਾਈਮ ਹੋ ਗਿਆ ਬਸ ਬਾਹਰਨੀ ਸਕੂਲ ਖੁਲ ਜਾਣੇ ਫਿਰ।
ਠੀਕਧਆਆ
ਨਾਨਕਣ ੲਨਜੋ ਹੀ ਕਰ ਰਹੇ ਬੱਚੇ।
ਹਾਂਜੀ- ਹਾਂਜੀ ਆਪਣਾ ਮੂਡ ਵੀ ਫਰੈਸ਼ ਰਹਿੰਦਾ ਆ ਮੂਡ ਵੀ ਹੋਰ ਰਹਿੰਦਾ ਆ।
ਹਾਂਜੀ, ਬਹੁਤ ਅੱਛਾ ਆਉਂਦਾ ਹੈ ਘੁੰਮਣ ਨਾਲ।
ਹਾਂਜੀ- ਹਾਂਜੀ ਟੈਸ਼ਨਾਂ ਵਗੈਰਾ ਥੋੜੀਆਂ ਘੱਟ ਡਿਪਰੈਸਡ ਘੱਟ ਹੋ ਜਾਂਦਾ ਆ।
ਹਾਂਜੀ। ਟਾਈਮ ਪਾਸ ਹੋ ਜਾਂਦਾ ਹੋਲੀਡੇ ਨਿਕਲ ਜਾਂਦਾ ਬੱਚਿਆਂ ਦਾ ਪਤਾ ਹੀ ਨਹੀਂ ਲੱਗਦਾ।
ਹਾਂਜੀ- ਹਾਂਜੀ।
ਅ ਬਸ ਹੁਣ ਮੈਂ ਆਈ ਦੀ ਇੱਧਰ ਫਿਰ ਮੈਂ ਜੈਪੁਰ ਜਾਣਾ। ਜੈਪੁਰ ਸ਼ੋਪਿੰਗ ਕਰਕੇ ਬੱਚੇ ਦੇ ਕੱਪੜੇ ਲਿਆਣੇ ਹੈ ਸ਼ੋਪਿੰਗ ਵਗੈਰਾ ਕਰਨੀ ਹੈਜੇ
ਠੀਕ ਵਧੀਆ ਗੱਲ ਹੈ ਵਧੀਆ ਗੱਲ ਹੈ ਸ਼ੋਪਿੰਗ ਵੀ ਸ਼ੋਪਿੰਗ ਵੀ ਹੋਣੀ ਚਾਹੀਦੀ ਹੈ ਜ਼ਰੂਰੀ ਹੈ
ਹੋਣੀ ਵੀ ਚਾਹੀਦੀ ਹੈ ਮੈਨੂੰ ਬਸ ਆਪਣੇ ਸ਼ੋਪਿੰਗ ਵਿੱਚ ਥੋੜ੍ਹੇ ਬਹੁਤ ਸਮਾਨ ਜਿਹੜੇ ਅੱਛੇ ਲੱਗਦੇ ਹੋਈ ਰੱਖਦੀ ਆ ਬਾਕੀ ਮੈਂ ਕੁਛ ਨੀ ਲੈਂਦੀ ਮੈਂ ਕੱਪੜੇ ਬਿਲਕੁਲ ਨੀ ਲੈਂਦੀ ਮੈਨੂੰ ਕੱਪੜੇ ਤੇ ਹੁੰਦਾ ਚਲੋ ਕੱਪੜਾ ਖਰਾਬ ਨਿਕਲਦਾ
ਹਾਂਜੀ ਹਾਂਜੀ ਬਾਕੀ ਤੇ ਮੀਸ਼ੋ ਤੇ ਆਪਣਾ ਮੀਸ਼ੋ 'ਤੇ ਆਪਣਾ ਡਿਸਕਾਊਂਟ ਵਗੈਰਾ ਬਹੁਤ ਚੱਲਦਾ ਆ
ਬਹੁਤ ਜ਼ਿਆਦਾ ਚੱਲਦਾ ਹੈ ਹਾਂਜੀ ਜਿਹੜੀ ਚੀਜ਼ ਤੁਸੀਂ ਹੁਣ ਦੋ ਹਜ਼ਾਰ ਤੇ ਹੋਏਗੀ ਨਾ ਉਹੀ ਚੀਜ਼ ਮੰਨ ਲਓ ਦੋ ਸੌ ਤੱਕ ਦੀ ਚੱਲ ਜਾਂਦੀ ਮੀਸ਼ੋ ਤੇ, ਟੂ ਹੰਡਰਡ ਦੀ ਆ ਜਾਂਦੀ ਹੈ ਹਾਂਜੀ ਬਹੁਤ ਡਿਸਕਾਊਂਟ ਹੁੰਦਾ ਵਾ
ਹੂੰ
ਆਪਾਂ ਸ਼ੂਜ ਵਗੈਰਾ ਲਈਏ ਬੱਚਿਆਂ ਦੇ ਕੱਪੜੇ ਲਈਏ ਬਹੁਤ ਡਿਸਕਾਊਂਟ ਮਿਲਦਾ ਹੈ ਹਰ ਚੀਜ਼ ਵਿੱਚ ਕੋਸਮੈਟਿਕ ਸਮਾਨ ਹੋ ਗਏ ਆਪਣੇ ਪਾਰਲਰ ਦੇ ਸਮਾਨ ਹੋ ਗਏ ਸਾਰੀ ਚੀਜ਼ ਡਿਸਕਾਊਂਟ ਹੈ ਪਿਛਲੀ ਵਾਰ ਪਿਛਲੇ ਹੋਣੇ ਆਪ ਤੇ ਚੇ ਨਾਈਨਟੀ ਨਾਈਨ ਦੀ ਡਿਸਕਾਊਟ ਨਿਕਾਲੀ ਸੀ ਬਹੁਤ ਸਾਰੀ ਸ਼ੋਪਿੰਗ ਕੀਤੀ ਅਸੀਂ ਨਾਈਨਟੀ ਨਾਈਨ ਦੀ
ਠੀਕ ਠੀਕ ਆ ਮੈਂ ਵੀ ਆਪਣਾ ਜਿਵੇੈਂਸ ਮੰਗਵਾਉਂਦਾ ਰਹਿੰਦਾ ਵਾਂ ਜਿੱਦਾਂ ਕਿ ਬੈਂਡ ਹੋ ਗਿਆ ਚਪਾਨ ਵਾਲੇ ਆਪਣਾ ਕਲੱਬਸ ਹੋ ਗਏ ਜਿੰਮ ਕਰਨ ਵਾਲੇ ਹੋਰ ਹੈਂਡ ਗ੍ਰਿਪ ਹੋ ਗਈ ਚੇਕਰ ਵਗੈਰਾ ਹੋ ਗਿਆ ਹੋਰ ਜਿਹੜੇ ਸਟੈਪਸ ਹੋ ਗਏ ਹੋਰ ਬਥੇਰਾ ਕੁਛ ਮਗਾਇਆ ਸਨ ਗਲਾਸ ਹੋਗੇ ਬਹੁਤ ਵਧੀਆ ਮਿਲਦਾ ਹੈ ਉਹ ਡਿਸਕਾਊਂਟ ਮੰਗਾਇਆ ਚੀਜ਼ਾਂ ਜਿਹੜੀ ਜਿਹੜੀਆਂ ਮੰਗਾਈਆਂ ਹਜੇ ਤੱਕ ਤੇ ਸਹੀ ਨਿਕਲੀਆਂ ਕੱਪੜੇ ਨਹੀਂੀ ਮੰਗਵਾਏ ਸ਼ੂਜ ਨਹੀਂੀ ਮੰਗਵਾਏ ਹਾਂਜੀ
ਕੱਪੜੇ ਦਾ ਨਹੀਂ ਚਲੋ ਸ਼ੂਜ਼ ਅੱਛੇ ਨਿਕਲਦੇ ਨੇ ਬਾਕੀ ਕੱਪ ਕੱਪੜੇ ਦਾ ਨਹੀਂ ਅਸੀਂ ਕਹਿ ਸਕਦੇ ਕੱਪੜੇ ਤੇ ਬਿਲਕੁਲ ਮੈਨੂੰ ਵੀ ਨਹੀਂ ਲੱਗਦਾ ਨਿਕਲਦੇ ਸਹੀ ਕਿਉਂਕਿ ਮੈਂ ਪਿਛਲੀ ਵਾਰ ਆਪਣੀ ਡਰੈਸ ਮੰਗਾਈ ਸੀ ਛੋਟੀ ਬਹੁਤ ਆ ਗਈ ਸੀ ਦਿਖਾਈ ਵੱਡੀ ਸੀ ਦੇ ਛੋਟੀ ਦਿੱਤੀ ਹੈ
ਨਹੀਂ ਨਹੀਂ ਮੀਸ਼ੋ ਤੋਂ ਹਾਂਜੀ ਹਾਂਜੀ ਸੋਰੀ ਆਪਣਾ ਜਿਮ ਵਾਸਤੇ ਉਹ ਮੰਗਵਾਏ ਹੀ ਆਪਾਂ ਸੈਂਡੋ ਮੰਗਵਾਈ ਸੀ ਫੁਲ ਬਾਜ਼ੀ ਸ਼ਰਟਸ ਮੰਗਵਾਈ ਸੀ ਉਹਲੇ ਕਿਹੜਾ ਪੋਲੀ ਪੋਲੀ ਸਟਾਰ ਕੱਪੜਾ ਹੀ ਉਹਦਾ ਜਿਹੜਾ ਸਟੈਚੇਬਲ ਜਾਂ ਨਹੀ ਹੁੰਦਾ ਹਾਂਜੀ, ਵਧੀਆ ਨਿਕਲਿਆਂ ਸੀ ਉਹ ਕਾਫੀ ਮਤਲਬ ਜਿੱਦਾਂ ਜਿ ਯ ਕਰਨ ਵਾਸਤੇ ਤੇ ਬਹੁਤ ਬੈਸਟ ਸੀ
ਹੂੰ ਹੂੰ ਹੂੰ ਕੁਛ ਸਮਾਨ ਵਧੀਆ ਨਿਕਲਦੇ ਨੇ
ਹਾਂਜੀ ਹਾਂਜੀ
ਹਾਂਜੀ ਕੁਛ ਸਮਾਨ ਵਧੀਆ ਨਿਕਲਦੇ ਕੁਛ ਸਮਾਨ ਸਹੀ ਨਹੀਂੀ ਨਿਕਲਦੇ ਹੈ ਹਾਂ ਹਾਂਜੀ ਹਾਂਜੀ ਹੋਰ ਹੋਰ ਤੁਹਾਡੇ ਭਾਂਡੇ ਦਾ ਕੰਮ ਕਿੱਦਾਂ ਚੱਲਦੇ ਪੈਨੂੰ
ਵਧੀਆ ਵਧੀਆ ਚੜ੍ਹ ਜ ਗੱਲ ਆ ਵਧੀਆ ਚੱਲ ਰਿਹਾ ਕਿਰਪਾ ਮਾਲਕ ਜ ਚਲਾਈ ਜਾ ਰਿਹਾ ਥੋੜ੍ਹਾ ਥੋੜ੍ਹਾ ਕਰਕੇ
ਹਾਂਜੀ ਇਹ ਗੱਲ ਤਾਂ ਸਹੀ ਹੈ ਚਲੋ ਕਿਰਪਾ ਬਾਬੇ ਦੀ ਮੰਨੇ ਜਾਵੇ ਅੱਜ ਕੱਲ੍ਹ ਕੰਮ ਵੀ ਬਹੁਤ ਮਾਇਨੇ ਵ ਬੱਚੇ ਦੀ, ਹਰ ਚੀਜ਼ ਦੇ ਲਈ ਸਹੀ ਹੁੰਦਾ ਬੰਦੇ
ਇਸ ਟਾਈਮ ਤੇ ਥੋੜ੍ਹੀ ਮੰਦੀ ਜਿਹੀ ਚੱਲ ਜਾਂਦੀ ਹੈ ਜੂਨ ਔਰ ਜੁਲਾਈ ਜਾਂ ਮਨ ਥੋੜਾ ਜਹਾ ਏਦਾਂ ਹੀ ਹੁੰਦਾ ਆ
ਜੀ ਹ ਇਹ ਥੋੜੇ ਜਿਹੇ ਚਲੋ ਮੌਸਮ ਦੇ ਹਿਸਾਬ ਨਾਲ ਥੋੜੇ ਭਾਂਡੇ ਦਾ ਕੰਮ ਨਾ ਘੱਟ ਜਾਂਦਾ ਤਾਂਬਾ ਵਗੈਰਾ ਨਾ ਥੋੜਾ ਹੋ ਜਾਂਦਾ ਹੈ ਹੁਣ ਅੱਜ ਕੱਲ੍ਹ ਜਿਹੜਾ ਤੁਹਾਡਾ ਚੱਲ ਰਿਹਾ ਨਾ ਉਹ ਕਾਂਸੀ ਦੀ ਥਾਲੀ ਚੱਲਦੀ ਪਈ ਹੈ। ਜਿਹੜੀ ਬੈਸਟ ਹੈ।
ਹਾਂਜੀ ਹੀ
ਹਾਂਜੀ, ਉਹਦਾ ਕੰਮ ਮੇਰੇ ਜੇਠ ਜੀ ਕਰਦੇ ਨਾ ਪੂਰਾ ਕੰਮ ਹਾਂਜੀ ਉਹ ਕਾਂਸੀ ਦੀ ਥਾਲੀ ਦਾ ਬਹੁਤ ਕੰਮ ਚੱਲਦਾ ਅੱਜ ਕੱਲ੍ਹ।
ਠੀ
ਹਾਂਜੀ
ਹੋਰ
ਹਾਂਜੀ
ਚਲੋ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਹਾਂਜੀ -ਹਾਂਜੀ।
ਠੀਕ ਹੈ ਜੀ।
ਓਕੇ
ਓਕੇ ਬ
ਸਤਿ ਸ਼੍ਰੀ ਅਕਾਲ ਜੀ।